ਹੈਲੋ।
ਹੈਲੋ ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ ਔਰ
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਔ? ਬਸ ਵਧੀਆ ਭੈਣ ਜੀ, ਤੁਸੀਂ ਸੁਣਾਓ? ਹੋਰ ਹਾਂਜੀ। ਠੀਕ ਆ ਠੀਕ ਆ। ਔਰ ਘਰ ਪਰਿਵਾਰ ਸਭ ਠੀਕ?
ਬਸ ਵਧੀਆ, ਹੋਰ ਕੀ ਕਰ ਹੋਰ।
ਬਸ ਕੁਛ ਨੀ ਬਸ ਕੁਛ ਨੀ ਹੁਣੇ ਚਾਅ-ਚੁ ਪੀ ਕੇ ਰਾਮ ਨਾਲ ਬੈਠੇ ਆ ਵੇਲੇ ਹੋ ਕੇ ਹਾਂਜੀ ਬਂਚ ਚੇ ਠੀਕ ਨੇ ਤੁਸੀਂ ਸੁਣਾਓ ਤੁਹਾਡੇ ਬੱਚ
ਬੱਸ ਸਭ ਵਧੀਆ ਸਭ ਵਧੀਆ।
ਹੋਰ ਘਰ ਠੀਕ ਨੇ ਸਭ?
ਕਹਿੰਦੇ ਪਏ ਨਾ ਘਰ ਗੈਸਟ ਨੇ ਆਣਾ ਸੀ। ਹਾਂਜੀ ਹਾਂਜੀ ਸਹੀਂ ਐ, ਤੁਸੀਂ ਉਸਨੇ ਵਗੈਰਾ ਕਿੱਥੋਂ ਮੰਗਾਉਂਦੇ ਉ ਭੈਣਜੀ?
ਐਥੋਂ ਈ ਸਾਡੇ ਘਰ ਦੇ ਕੋਲ ਹੈ ਇੱਕ ਸ਼ੋਪ। ਅਸੀਂ ਘਰ ਵੀ ਬਣਾ ਲੈਂਦੇ ਆਂ, ਬਜ਼ਾਰੋਂ ਵੀ ਮੰਗਾ ਲੈਂਨੇ ਆਂ।
ਅੱਛਾ ਭੈਣਜੀ, ਘਰ ਵਰਗੀ ਤੇ ਰੀਸ ਨੀ ਭੈਣਜੀ।
ਹਾਂ, ਅਸੀਂ ਘਰੋਂ ਘਰ ਵੀ ਬਣਾ ਲੈਂਨੇ ਆਂ, ਘਰ ਵੀ ਬੌਤ ਅੱਛੇ ਬਣ ਜਾਂਦੇ ਨੇ।
ਭੈੇਣਜੀ ਘਰ ਵੀ ਸਾਫ-ਸੁਥਰਾ ਸਮਾਨ ਬਣ ਜਾਂਦਾ ਵੇ, ਲੇਕਿਨ ਅੱਜ-ਕੱਲ੍ਹ ਦੇ ਬੱਚੇ ਬਾਰ ਦਾ ਪਸੰਦ ਕਰਦੇ ਨੇ ਭੈਣ ਜੀ।
ਹਾਂ, ਓਹ ਤੇ ਗੱਲ ਹੈਈ ਏ, ਚਾਟ-ਚੂਟ ਘਰ ਬਣਾ ਲੋ। ਚਾਟ ਤੇ ਆਸਾਨੀ ਨਾਲ ਬਣ ਜਾਂਦੀ ਏ।
ਹਾਂਜੀ ਹਾਂਜੀ, ਭੈਣ ਜੀ ਤੁਸੀਂ ਕਿਵੇਂ ਚਾਟ ਬਣਾਂਦੇ ਔ?
ਅਸੀਂ ਦਾਲ ਓ ਉ ਜੇੜੀ ਚਿੱਟੀ ਦਾਲ ਹੁੰਦੀ ਏ ਓਹ ਦਾਲ ਬਿਗੋਤੀ। ਤੇ ਸਵੇਰੇ ਉਹਨੂੰ ਭਿਗੋ ਕੇ ਚੰਗੀ ਤਰ੍ਹਾਂ ਧੋ ਲਿਆ- ਧੋ ਕੇ, ਪੀਸ ਕੇ, ਉਹਦੇ ਵਿੱਚ ਅਦਰਕ, ਹਰੀ ਮਿਰਚ ਪਾ ਕੇ, ਨਮਕ ਪਾ ਕੇ- ਕੇ ਤੇ ਪਾਣੀ ਥੋੜਾ ਘੱਟ ਪਾਓ ਬਸ ਉਸ ਤੋਂ ਬਾਅਦ ਉਹਦੇ ਭੱਲੇ ਤਾਲ ਲਓ, ਏਵੇਂ ਐਵੇਂ ਇਮਲੀ ਭਿਗੋ
ਉਹ ਭੈਣ ਜੀ ਉਹ ਦਾਲ ਤੇ ਭਿਗੋਣੀ ਪੈਂਦੀ ਹੈ ਨਾ ਫਿਰ? ਉਹ ਐਟ ਟੈਮ ਹਣ ਕੁਝ ਹੋ ਨਹੀ ਸਕਦਾ ਭੈਣ ਜੀ ਹੁਣ ਹਣ ਇਨਾ- ਚਲੋ ਭੈਣ ਜੀ ਫੇਰ ਮੈਂ ਟਿੱਕੀ ਬਣਾ ਲਾ
ਹਾਂ ਟਿੱਕੀ ਬਣਾ ਲਓ ਤੁਸੀਂ, ਟਿੱਕੀ ਬਣਾ ਲਓ।
ਹਾਂ-ਹਾਂ, ਦਿਹਾੜੀ ਬਣ ਜਾਂਦੀ ਹਾਂਜੀ-ਹਾਂਜੀ, ਹਾਂਜੀ-ਹਾਂਜੀ
ਇਮਲੀ ਲੈ ਲਓ ਇਮਲੀ ਗਰਮ ਪਾਣੀ ਚ ਭਿਗੋ ਲਓ।
ਹਾਂਜੀ-ਹਾਂਜੀ ਠੀਕ ਹੈ।
ਤੇ ਇਮਲੀ ਗਰਮ ਪਾਣੀ ਚ ਭਿਗੋ ਕੇ ਉਹਨੂੰ ਚਾਰ-ਪੰਜ ਪਾਣੀ ਛਾਣ ਲਓ। ਤੇ ਉਸ ਤੋਂ ਬਾਅਦ ਉਹਨੂੰ ਕੜਨ ਨਾ ਰੱਖ ਦਿਉ।
ਠੀਕ ਏ ਭੈਣ ਜੀ।
ਪਹਿਲਾਂ ਰੱਖ, ਹਾਂ ਕਟਦੀ ਰਹੇ, ਕਾੜ ਕੇ ਚੰਗੀ ਤਰਾਂ- ਉਸ ਤੋਂ ਬਾਅਦ ਫੇਰ ਉਹਨੂੰ ਹੀਂਗ-ਜੀਰਾ, ਲਾਲ ਮਿਰਚ ਤੇ ਕਾਲੇ ਨਮਕ ਦਾ- ਤੜਕਾ ਮਾਰ ਲੋ, ਤੇ ਗੁੜ ਪਾ ਦੋ, ਵਿੱਚ ਗੁੜ ਪਾ ਦੋ।
ਠੀਕ ਏ ਭੈਣ ਜੀ ਐ ਤੇ ਤੁਸੀਂ ਬੋਤ ਵਧੀਆ ਦੱਸੀਏ। ਹਾਂਜੀ ਭੈਣ ਜੀ ਮੇਰੇ ਬੱਚੇ ਤੇ ਚਟਨੀ ਬੜੇ ਖ਼ੁਸ਼ ਹੋ ਕੇ ਖਾਂਦੇ ਨੇ।
ਬਸ ਉਹ ਚਟਨੀ ਬਣਾ ਲੋ ਨਾਲ ਹਰੀ ਚਟਨੀ ਬਣਾ ਲੋ ਬਾਜ਼ਾਰੋਂ, ਪਾਪੜੀਆਂ ਮਂਗ-
ਹਾਂ ਉਹ ਤੇ ਚਟਨੀ ਤੇ ਮੈਂ ਬਣਾ ਲਈ ਏ ਹਰੀ ਚਟਨੀ ਤੇ ਮੈਂ ਬਣਾ ਲਈ ਏ ਭੈਣ ਜੀ।
ਪਾਪੜੀਆਂ ਮੰਗਾ ਲੋੋ, ਉੁਬਲੇ ਹੋਏ ਆਲੂ ਕੱਟ ਕੇ ਪਾ ਲੈਣਾ, ਬੂੰਦੀ- ਪਾ ਲੈਣਾ ਪਕੌੜੀਆਂ।
ਹਾਂਜੀ।
ਬਸ ਉਹ ਚਾਟ ਬਣ ਜਾਏਗੀ। ਉਹ ਚਾਟ ਵਧੀਆ ਬਨੀ-
ਤੇ ਭੈਣ ਜੀ ਮੈਂ ਤੇ ਪੁੱਛਣਾ ਸੀ, ਅੱਛਾ ਆ। ਅੱਛਾ ਚੱਲੀ ਗਏ ਚਾਰ ਤੇ ਚਲੋ ਉੱਨੀ ਬੰ- ਚਲੋ ਜੀ ਪਟਰੀਆਂ ਪਾ ਲਓ ਜੀ ਹੁਣ, ਆਹ ਹੋਣੀ ਪੈਂਦੀ ਸੀ ਨਾ।
ਹਾਂਜੀ-ਹਾਂਜੀ।
ਔ- ਤੇ ਮੈਂ ਕੀ ਕਹਿਣ ਲੱਗੀ ਸੀ, ਮੈਂ ਤੁਹਾਨੂੰ ਕਹਿਣ ਲੱਗੀ ਸੀ ਕਿ ਭੈਣ ਜੀ- ਬ ਹੈਲੋ, ਹੈਲੋਮੇਰੀ ਆਵਾਜ਼ ਆ ਰਹੀ ਭੈਣ ਜੀ?
ਹਾਂਜੀ-ਹਾਂਜੀ ਭੈਣ ਜੀ ਆ ਰਹੀ ਏ ਆਵਾਜ਼।
ਅੱਛਾ-ਅੱਛਾ ਤੇ ਮੈਂ ਤੁਹਾਨੂੰ ਕਹਿਣ ਲੱਗੀ ਸੀ ਤੁਹਾ- ਤੇ ਬੱਚੇ ਸ- ਹੁਣ ਦੇਖਦੇ ਨੇ?
ਕੀ ਕਹਿ ਰਹੇ ਹੋ?
ਤੁਹਾਡੇ ਬੱਚੇ ਸਕਰੀਨ- ਸਕਰੀਨ ਟਾਈਮ ਕਿੰਨੇ ਆਉਦੇ ਆ ਸਬ?
ਸਮਝ ਨੀ ਆ ਰੀ ਤੁਹਾਡੀ ਆਵਾਜ਼ ਨੀ ਆਰੀ।
ਹੈਲੋ ਭੈਣ ਜੀ ਤੁਹਾਡੀ ਆਵਾਜ਼, ਹੈਲੋ ਹਾਂਜੀ- ਭੈਜੀ, ਹਾਂਜੀ-ਹਾਂਜੀ, ਹੈਲੋ ਹਾਂਜੀ ਭੈਣਜੀ?
ਹਾਂਜੀ।
ਹਾਂ ਮੈਂ ਕਹਿ ਰਹੀ ਹਾਂ ਤੁਹਾਡੇ ਬੱਚੇ ਫੋਨ ਲੈਂਦੇ ਨੇ?
ਹਾਂ ਲੈਂਦੇ ਨੇ ਸਾਰਾ ਦਿਨ ਛੱਡਦੇ ਹੀ ਨੀ ਫੋਨ।
ਅੱਛਾ ਅੱਖਾਂ ਓਖਾਂ ਨੀ ਖ਼ਰਾਬ ਹੁੰਦੀਆਂ ਭੈਣ ਜੀ ਉਹਨਾਂ ਦੀ?
ਹੁੰਦੀਆਂ ਨੇ ਸੁਣਦੇ ਤੇ ਨੀ ਬੱਚੇ ਅੱਜ-ਕੱਲ ਦੇ ਸੁਣਦੇ ਨੇ ਬੱਚੇ? ਉਹ ਫ੍ਰਰੀ ਫਾਇਰ ਗੇਮਾਂ-ਗੁਮਾ ਖੇਲਦੇ ਰਹਿੰਦੇ ਨੇ।
ਫੋਨ ਲੈ ਲਏ ਮੇਰੇ ਬੱਚਿਆਂ ਨੇ ਦ ਨੇ ਚਸ਼ਮੇ ਲਵਾ ਲੈਣ ਨੇ ਪੈਣ ਜੀ।
ਅੱਛਾ!
ਹਾਂਜੀ ਮੇਰੇ ਤਾਂ ਦੋਨਾਂ ਬੱਚ-
ਕਿੰਨਾ- ਕਿੰਨਾ ਨੰਬਰ ਏ?
ਲੱ ਕੇ ਹੋਇਆ ਭਜੀ ਇੱਕ ਦਾ ਤ ਹੈਗਾ ਭੈਣ ਜੀ ਇੱਕ ਦਾ ਢਾਈ ਹੈਗਾ ਏ। ਅੱਜ -ਕੱਲ ਤੇ ਭੈਣ ਜੀ ਫੋਨ ਵੀ ਗ਼ਲਤ ਏ ਤੇ ਟੀ ਵੀ ਵੀ ਗ਼ਲਤ ਏ ਜ਼ਿਆਦਾ ਵੇਖਣਾ।
ਗਲਤ ਨੇ ਸਹੀ ਗੱਲ ਏ।
ਹਾਂਜੀ। ਭੈਣਜੀ ਪਰ ਬੱਚੇ ਰੁਕਦੇ ਈ ਨੀ। ਹਾਂਜੀ। ਬੱਚਿਆਂ ਨੂੰ ਤੇ ਗੇਮਾਂ ਵੀ ਇਨੀ ਲੈ ਕੇ। ਕਿ ਦੇਈ ਦੀਆਂ ਨੇ ਹਾਂਜੀ। ਬੱਚਿਆਂ ਨੂੰ ਤੇ ਗੇਮਾਂ ਵੀ ਇਨੀ ਲੈ ਕੇ ਦੇ ਨੇ ਲੇਕਿਨ ਬੱਚੇ ਕਹਿੰਦੇ ਨੇ ਨਹੀਂ ਯਾ ਸਾਨੂੰ ਫੋਨ ਦੇ ਦੋ ਜਾਂ ਸਾਨੂੰ ਟੀ ਵੀ ਦੇਖਣ ਦੋ।
ਬੱਚੇ ਸੁਣਦੇ ਹੀ ਨਹੀਂ ਅੱਜ -ਕੱਲ ਦੇ ਬੱਚਿਆਂ ਨੂੰ ਸਿਰਫ ਟੀ ਵੀ ਤੇ ਫੋਨ ਚਾਹੀਦਾ ਉਹਨਾਂ ਨੂੰ। ਘਰਦੇ ਬੰਦੇ ਵੀ ਨੀ ਚਾਹੀਦੇ। ਨਾ ਭੁੱਖ ਲੱਗਦੀ ਏ। ਨਾ ਪਿਆਸ ਲੱਗਦੀ ਏ ਭੈਣਜੀ। ਉਹਨਾ ਨੂੰ ਕੁੱਝ ਨੀ ਹੁੰਦਾ।
ਹਾਂਜੀ। ਭੈਣ ਜੀ। ਬਿਲਕੁਲ -ਬਿਲਕੁਲ। ਤੇ ਅੱਜ ਦਾ ਮੌਸਮ ਕਿਵੇਂ ਹੋ ਰਿਹਾ ਭੈਣ ਜੀ ਤੁਹਾਡਾ -ਤੁਹਾਡੇ ਘਰ
ਮੌਸਮ ਸਵੇਰੇ ਤੇ ਬੜੀ ਬਰਸਾਤ ਹੋਈ ਏ।
ਅੱਛਾ।
ਘੰਟਾ ਕ ਚੰਗੀ ਬਰਸਾਤ ਹੋਈ ਏ। ਉਸ ਤੋਂ ਬਾਅਦ ਫੇਰ ਬੜੀ ਤੇਜ਼ ਧੁੱਪ ਨਿਕਲ ਗਈ ਸੀ ਹੁਣ।
ਹਾਂ। ਸਾਡੇ ਇੱਥੇ ਵੀ ਮੌਸਮ ਅੱਜ ਥੋੜਾ ਠੀਕ ਹੋਇਆ ਪਿਆ ਭੈਣ ਜੀ।
ਹਾਂ। ਹੁਣ ਇਸ ਟਾਈਮ ਲੱਗ ਰਿਹਾ ਵੇ। ਸਵੇਰੇ ਦਿਨ ਚ ਭੈਣ ਜੀ ਬਹੁਤ ਗਰਮੀ ਸੀ। ਦਿਨ 'ਚ ਤੇ ਬਹੁਤ ਗਰਮੀ ਸੀ। ਹੁਣ ਇਸ ਟਾਈਮ ਲੱਗ ਰਿਹਾ ਕਿ ਸ਼ਾਇਦ ਥੋੜ੍ਹਾ ਮੌਸਮ ਠੀਕ ਹੈ। ਹਾਂਜੀ। ਥੋੜੀ ਹਵਾ ਜ ਚੱਲ ਰਹੀ ਏ।
ਹਾਂਜੀ। ਤੇ ਭੈਣਜੀ ਮੈਂ ਕਹਿਣ ਲੱਗੀ ਸੀ। ਕਿ ਭੈਣ ਜੀ। ਮੈਂ ਅੱਜ ਗੈਸਟ ਆਉਣੇ ਸੀਗੇ ਤੇ ਮੈਂ ਦਾਲ ਮੱਖਣੀ ਬਣਾਈਏ। ਹਾਂਜੀ। ਤੇ ਪਨੀਰ ਬਣਾਇਆ ਨਾਲ ਮਿਕਸ ਵੈਜ ਬਣਾਈਏ। ਭੈਣ ਜੀ। ਹਾਂ। ਹਾਂਜੀ। ਆ ਜਾਓ ਤੁਸੀਂ ਵੀ ਆ ਜਾਓ ਹਾਂਜੀ। ਭੈਣਜੀ ਸਭ ਬਣਾ ਲਈ ਦਾ। ਆ ਜਾਓ। ਭੈਣ ਜੀ। ਤੁਸੀਂ ਵੀ ਰਾਤੀ ਰੋਟੀ ਇੱਥੇ ਹੀ ਖਾ ਲਿਆ ਜੇ ਭੈਣ ਜੀ। ਹਾਂਜੀ। ਤੇ ਭੈਣ ਜੀ ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਏਹ ਪੁੱਛਣਾ ਸੀ। ਕਿ ਮੈਂ ਨਾ ਆਪਣੇ ਬੱਚਿਆਂ ਵਾਸਤੇ ਸਟੇਸ਼ਨਰੀ ਦਾ ਸਮਾਨ ਲੈਣਾ ਸੀ। ਭੈਣ ਜੀ।
ਅੱਛਾ।
ਤੇ ਤੁਹਾਡੇ ਘਰ ਦੇ ਕੋਲ ਕੋਈ ਸ਼ੋਪ ਹੈ।
ਹੈਗੀ ਇਹ ਤੁਸੀਂ ਓਨਲਾਈਨ ਮੰਗਾ ਲਓ ਸਟੇਸ਼ਨਰੀ ਓਨਲਾਈਨ ਬਹੁਤ ਅੱਛੀ ਮਿਲਦੀ ਏ। ਔਫਰ ਲੱਗੇ ਹੁੰਦੇ ਨੇ। ਹਾਂ ਓਫਰ ਲੱਗੇ ਹੁੰਦੇ ਨੇ। ਉੱਥੋਂ ਮੰਗਵਾ ਲਓ ਤੁਸੀਂ ਪੈਨ -ਪੈਨਸਿਲਾਂ ਬੜੀ ਸਸਤੀਆਂ ਮਿਲਦੀਆਂ ਨੇ। ਨਹੀਂ -ਨਹੀਂ- ਨਹੀਂ। ਕੋਈ -ਕੋਈ ਸਾਈਟ ਹੈਗੀ ਏ। ਜਿਹੜੀ ਬਿਲਕੁਲ ਠੀਕ ਹੈਗੀ ਏ। ਉਹ ਫਰੋਡ ਨੀ ਹੈਗਾ।
ਤੁਸੀਂ ਕਿਸ ਸਾਈਡ ਤੋਂ ਮੰਗਵਾਉਂਦੇ ਹੋ। ਭੈਣ ਜੀ।
ਮੀਸ਼ੋ ਤੋਂ ਮੰਗਵਾ ਲੋ। ਸਨੈਪਡੀਲ ਤੋਂ ਮੰਗਵਾ ਲੋ।
ਹਾਏ ਭ ਭੈਣ ਜੀ ਮੀਸ਼ੋ ਤੇ ਬੜੀ ਫਰੋਡ ਹੈਗੀ ਸਾਈਟ। ਉੱਥੋਂ ਜਿਹੜੀ ਚੀਜ਼ ਮੰਗਾਈਏ ਵਾਪਸ ਈ ਨਹੀਂ ਆਉਂਦੀ।
ਨਹੀਂ ਉਹ ਅਜੀਿਓ ਤੋਂ ਨਹੀਂ ਆਉਂਦੀ। ਅਜੀਓ ਤੋਂ ਵਾਪਸ ਨਹੀਂ ਜਾਂਦੀ। ਮੀਸ਼ੋ ਤੋਂ ਤੇ ਵਾਪਸ ਚਲੀ ਵੀ ਜਾਂਦੀ ਏ। ਬੈਲੈਂਸ ਵੀ ਤੁਹਾਡੇ ਅਕਾਊਂਟ ਵਿੱਚ ਆ ਜਾਂਦਾ ਹੈ।
ਅੱਛਾ -ਅੱਛਾ ਭੈਣ ਜੀ। ਮੈਂ ਤੇ ਭੈਣ ਜੀ ਐਵੇ ਹੀ। ਤਰ੍ਹਾਂ ਤੋਂ ਮੰਗਾਈ ਦੀ ਏ ਜਾਂ ਫਿਰ
ਅੱਛਾ, ਹਾਂ ਫਲਿਪਕਾਰਟ ਵੀ ਚੰਗੀ ਹੈ ਮਿੰਤਰਾ ਵੀ ਅੱਛੀ ਐਪ ਏ।
ਅੱਛਾ, ਉਹ ਨਾਂ ਮੇਰੀ ਦਰਨੀ ਨੇ ਸੂਟ ਮੰਗਾਇਆ ਸੀ। ਮੇਰੀ ਸੱਸ ਦਾ, ਤੇ ਉਹ ਭੈਣ ਜੀ ਰਿਟਰਨ ਹੀ ਲੈਣ ਕੋਈ ਨੀ ਆਇਆ ਜੇ। ਹਾਂ ਬਸ ਫੇਰ ਉਹ, ਹਾਂਜੀ ਉਜ ਸੂਟ ਪਸੰਦ ਨੀਂ ਆਇਆ ਹਾਂਜੀ-ਹਾਂਜੀ। ਭੈਣ ਜੀ ਸੂਟ ਪਸੰਦ ਨੀਂ ਆਇਆ ਤੇ ਉਜ ਫੇਰ ਵਾਪਸ ਵੀ ਕੋਈ ਨੀ ਲੈਣ ਆਏ। ਨਾ ਸਾਡੇ ਪੈਸੇ ਵਾਪਸ ਆਏ ਤੇ ਨਾ ਸੂਟ ਵਾਪਸ ਲੈ ਕੇ ਗਏ ਭੈਣ ਜੀ। ਹਾਂਜੀ ਭੈਣ ਜੀ, ਹੋਰ ਭੈਣ ਜੀ, ਇਸ ਕਰਕੇ ਨਾ ਮੈਨੂੰ ਫਿਰ ਵਿਸ਼ਵਾਸ ਈ ਨੀ ਹੁੰਂਦਾ ਔਨਲਾਈਨ ਭੈਣ ਜੀ।
ਹਾਂ ਕੱਪੜੇ ਦਾ ਤੇ ਭੈਣ ਜੀ ਕੋਈ, ਪੇਤ ਈ ਨੀਂ ਹੈਗਾ ਜੇ। ਜਿਥੋਂ ਮਰਜੀ ਲੈ ਲੋੋ ਐਵੇਂ ਦੇਖ ਕਦੀ, ਕੋਈ ਚੰਗੇ ਨੇ ਕੋਈ ਹਾਂਜੀ, ਐ ਤੇ ਹੈ, ਰੇਡੀਮੇਟ ਸੂਟ ਲੋ ਚਾਏ ਬਿਨਾਂ ਸਿੱਤਾ ਹੋਇਆ ਲੋ ਉਹ ਠੀਕ ਨੇ। ਆਪਨੀ ਪਸੰਦ ਦਾ ਸਵਾ ਲੋ।
ਹਾਂਜੀ ਭੈਣ ਜੀ ਐ ਤੇ ਹੈ ਬਿਲਕੁਲ।
ਬੱਚਿਆਂ ਦਾ ਬੱਚਿਆਂ ਦਾ ਸਮਾਨ ਤੇ ਸਟੇਸ਼ਨਰੀ ਦਾ ਸਈ ਮਿਲ ਜਾਂਦਾ ਵੇ। ਔਨਲਾਈਨ ਸਨੈਪ ਡੀਲ ਤੋਂ ਤੁਸੀਂ ਟਰਾਈ ਕਰਨਾ, ਉਹਦੇ ਵਿੱਚ ਅੱਛਾ ਸਮਾਨ ਏ। ਅੱਛਾ ਸਮਾਨ ਏ, ਕਿਹੜੀ ਕਲਾਸ 'ਚ ਏ ਤੁਹਾਡੇ ਬੱਚੇ।
ਮੇਰਾ ਇੱਕ ਨਚਾ ਪੈਨ ਜੀ
ਬਸ ਫੇਰ ਤੁਹਾਨੂੰ ਪੈਸਲਾਂ ਦੀ ਜ਼ਰੂਰਤ ਈ ਨੀ ਹੈਗੀ ਤੁਹਾਨੂੰ ਤੇ ਪੈਨ ਈ ਚ
ਨਾ ਭੈਣ ਜੀ ਹਾਂਜੀ ਪੈਨ ਚਾਹੀਦੇ ਨੇ ਪੈਨ ਵੀ ਆਪਨੀ
ਬਸ ਫੇਰ, ਹਾਂ-ਹਾਂ ਫੇਰ ਤੁਸੀਂ ਕੀ ਮੰਗੋ ਆਓਗੇ ਔਨਲਾਈਨ ਬੱਚੇ ਆਪਨੀ ਪਸੰਦ ਦੇ ਪੈਨ ਲੈਂਦੇ ਨੇ ਅੱਜ ਕੱਲ੍ਹ, ਸੌ-ਸੌ ਰੁਪਏ ਤੋਂ ਘੱਟ ਤੇ ਬੱਚੇ ਪੈਨ ਈ ਨੀ ਲੈਂਦੇ।
ਹਾਂਜੀ। ਤੇ ਮੈਂ ਕੇ ਰੀ ਸੀ ਅੱਜ, ਹਾਂਜੀ ਸੈਰ-ਸੂਰ ਕਰਨ ਆਓਗੇ।
ਆਓਗੇ ਕੋਈ ਨੀਂ ਤੁਸੀਂ ਕਹੋਗੇ ਤੇ ਆਜਾਗੇ ਸੈਰ ਕਰਨ।
ਅੱਛਾ। ਮੈਂ ਕਿਆ ਸ਼ੈਰ ਦੇ ਵੀ ਬੜੇ ਫਾਇਦੇ ਹੈਗੇ ਨਾ ਸਰੀਰ ਠੀਕ ਰਹਿੰਦਾ ਵੇ। ਤੇ ਮੈਂ ਕਿਆ ਚੱਲ ਸ਼ਾਮੀ ਦੀ ਸੈਰ ਬਨ ਲੀਏ ਰੋਜ਼ ਸ਼ਾਮੀ ਸੈਰ ਤੇ ਜਾਇਆ ਕਰਾਂਗੇ, ਹਾਂਜੀ ਅੱਧਾ ਘੰਟਾ ਸੈਰ ਕਰ
ਬੰਨ ਲੋ
ਘਰ ਆਏ ਆ ਕਰਨ, ਹਾਂਜੀ ਤੇ ਕਿੰਨੇ ਵਜੇ ਦਾ ਟੈਮ ਰੱਖੀਏ ਭੈਣ ਜੀ।
ਛੇ ਸੱਤ ਵਜੇ ਲ ਰੱਖ ਲੋੋ ਸ਼ਾਮ ਤੇ ਹੋਜੇ।
ਚਲੋ ਠੀਕ ਏ ਭੈਣ ਜੀ ਠੀਕ ਏ। ਫੇਰ ਕੱਲ ਤੋ ਭੈਣ ਜੀ ਆ ਜਿਆ ਜੇ ਹਾਂਜੀ ਸੈਰ ਕਰ ਆਇਆ ਕਰਾਗੇ।
ਦਿਨ 'ਚ ਤੇ ਹਾਂ ਦਿਨ 'ਚ ਤੇ ਬੋਤ ਸੇਕ ਏ ਪੰਜ ਛੇ ਵਜੇ ਤੇ ਬੜਾ ਸੇਕ ਏ। ਸੱਤ ਵਜੇ ਚੱਲਾਂਗੇ।
ਠੀਕ ਏ ਭੈਣ ਜੀ ਚਲੋ ਕੱਲ ਤੋਂ ਫਿਰ ਸੱਤ ਵਜੇ ਚਲਿਆ ਕਰਾਂਗੇ ਹਾਂਜੀ-ਹਾਂਜੀ।
ਜ਼ਰੂਰ-ਜ਼ਰੂਰ, ਹੋਰ ਤੁਹਾਡੇ ਕੋਈ ਨੇੜੇ-ਤੇੜੇ ਕੋਈ ਤੁਆਡੀ ਸੈੈਲੀ ਹੋਏ, ਉਹਨੂੰ ਵੀ ਲੈ ਆਨਾ ਨਾਲ।
ਭੈ ਠੀਕ ਏ, ਠੀਕ ਏ, ਉ ਤੇ ਸਵੇਰ ਦੀ ਜਾਂਦੀ ਏ ਸੈਰ ਪੈਨ ਜੀ ਹਾਂਜੀ-ਹਾਂਜੀ ਓ ਤੇ ਸਵੇਰ ਦੀ ਜਾਂਦੀ ਏ ਹਾਂਜੀ ਮੈਂ ਸਵੇਰੇ ਜਾ ਨੀ ਸਕਦੀ ਤੇ ਮੈਂ ਸੋਚ
ਮੈਂ ਵੀ ਨੀਂ ਜਾ ਸਕਦੀ ਸਵੇਰੇ, ਸਵੇਰੇ ਮੈਂ ਵੀ ਨੀ ਜਾ ਸਕਦੀ ਸਵੇਰੇ ਤੇ ਬੜੇ ਕੰਮ ਹੁੰਦੇ ਨੇ ਸਵੇਰੇ ਨੀ ਅਸੀਂ ਜਾ ਸਕਦੇ
ਹਾਂ ਨੀ ਨਿਕਲਣ ਹੁੰਦਾ, ਹਾਂਜੀ ਪੈਨ ਜੀ
ਹਾਂਜੀ-ਹਾਂਜੀ ਹੋਰ ਸੁਣਾਓ ਪੈਨ ਜੀ
ਸਭ ਵਧੀਆ ਪੈਣ ਜੀ ਤੁਆਡੇ ਘਰ ਪਰਿਵਾਰ ਸਭ ਠੀਕ।
ਹਾਂ ਸਭ ਠੀਕ ਨੇ ਜੀ, ਸਭ ਠੀਕ ਨੇ। ਤੁਸੀਂ ਸੁਣਾਓ, ਹਾਂਜੀ। ਹਾਂਜੀ ਜ਼ਰੂਰ-ਜਰੂਰ-ਜਰੂਰ ਆਵਾਂਗੇ। ਬੱਚਿਆਂ ਨੂੰ ਲੈ ਕੇ ਆਵਾਂਗੇ, ਹਾਂਜੀ ਹਾਂ ਜੀ ਹਾਂਜੀ, ਬਰਾ ਚਿਰ ਹੋ ਗਿਆ ਮੈਂ ਦੇਖੇ ਨੀ।
ਹੁਣ ਤੇ ਵੱਡੇ ਹੋ ਗੇ ਹੋਣਗੇ ਪੈਨ ਜੀ ਹਾਂਜੀ।
ਹਾਂਜੀ ਹੁਣ ਤੇ ਵੱਡੇ ਹੋ ਗਏ ਨੇ।
ਚਲੋ ਠੀਕ ਏ ਪੈਣ ਜੀ, ਹਾਂ ਠੀਕ ਏ ਪੈਣ ਜੀ। ਠੀਕ ਏ ਚੀ ਸਾਸ ਰੀ ਕਾਲ ਸਾਸ